ਸਤਿ ਸ਼੍ਰੀ ਕਾਲ।
ਸਤਿ ਸ਼੍ਰੀ ਅਕਾਲ। ਹੋਰ ਕਿਵੇਂ ਹੋ?
ਬਸ ਵਧੀਆ ਤੁਸੀਂ ਦੱਸੋ ਠੀਕ ਹੋ
ਮੈਂ ਠੀਕ ਆਾਂ ਹੋ ਵਧੀਆ ਹੋਰ ਘਰ ਸਭ ਠੀਕ ਨੇ ਹਾਂਜੀ ਹਾਂਜੀ। ਤੁਹਾਡੇ ਸਭ ਠੀਕ ਨੇ?
ਹੋਰ ਮੈਂ ਕਿਹਾ ਅੱਜ ਕਿਵੇਂ ਯਾਦ ਆ ਗਈ ਤੁਹਾਨੂੰ?
ਬਸ ਕੋਈ ਨੀ ਕੁਛ ਨੀ ਮੈਂ ਤੇ ਬੈਠੀ ਹੋਈ ਸੀ ਮੈਂ ਕਿਹਾ, ਤੇ ਬੱਚੇ ਨਾ ਮਗਰ ਪਏ ਹੋਏ ਸੀ। ਕਹਿੰਦੇ ਮੰਮਾ ਪਾਸਤਾ ਬਣਾਓ। ਤੇ ਪਾਸਤਾ ਕਹਿੰਦੇ ਕੁਛ ਨਾ ਅਲਗ ਜਾ ਬਣਾਨਾ ਤੇ ਕਹਿੰਦੇ ਉਹ ਵਾਲਾ ਨਾ ਬਣਾਉਣਾ। ਅਸੀਂ ਵੀ ਮੈਂ ਤੇ ਸਿੰਪਲ ਬਣਾਉਦੀ ਨਾ ਤੇ ਫੇਿਰ ਮੈਂ ਕਿਹਾ ਚੱਲ ਤੁਹਾਡੇ ਕੋਲੋਂ ਅੱਛਾ ਵੀ ਤੁਸੀਂ ਉਦੋਂ ਬਣਾਇਆ ਸੀ ਨਾ ਤੁਹਾਡੇ ਘਰ ਆਏ ਸੀ ਜੀ ਤੇ ਮੈਂ ਕਿਹਾ ਪੁੱਛਿਆ ਤੁਸੀਂ ਕਿਵੇਂ ਬਣਾਇਆ ਸੀ
ਅੱਛਾ ਉਹ ਪਾਸ ਤਾਂ ਉਹ ਰੈਡ ਸੋਸ ਪਾਸਤਾ ਜੋ ਮੈਂ ਬਣਾਇਆ ਸੀ
ਡ ਸੋ ਪਾਸਤਾ
ਅੱਛਾ ਅੱਛਾ ਹਾਂ ਉਹ ਸਾਰੇ ਕਹਿ ਰਹੇ ਸੀ ਤੁਸੀਂ ਬਹੁਤ ਵਧੀਆ ਬਣਿਆ ਏ
ਹਾਂਜੀ ਹਾਂਜੀ ਬਾਕੀ ਬੜਾ ਏਦਾਂ ਲੱਗਦਾ ਪ ਰੈਸਟੋਰੈਂਟ ਸਟਾਈ ਰੈਸਟੋਰੈਂਟ ਦਾ ਜਿਵੇਂ ਨਾ ਪਤਾ ਹੀ ਨਹੀਂੀ ਲੱਗ ਰਿਹਾ ਸੀ ਵੀ ਘਰ ਦਾ ਬਣਿਆ ਹੈ ਬਿਲਕੁਲ ਹੀ ਨੀ ਪਤਾ ਲੱਗ ਰਿਹਾ ਸੀ ਤੇ ਬੱਚਿਆਂ ਨੂੰ ਵੀ ਬਹੁਤ ਟੇਸਟੀ ਲੱਗਿਆ ਅੱਛਾ ਅੱਛਾ ਅੱਛਾ ਕਈ ਵਾਰੀ ਨਾ ਇਹ ਪਤਾ ਬੰਦੇ ਨੂੰ ਹੁੰਦਾ ਨੀ ਵੀ ਇੰਨੀ ਅੱਛੀ ਚੀਜ਼ ਬਣ
ਹਾਂ ਇਹ ਗ਼ਲਤੀ ਨਾਲ ਵਧੀਆ ਬਣ ਜਾਂਦੀ ਹੈ ਪਰ ਵਧੀਆ ਬਣਦਿਆਂ ਮੈਂ ਦੁਬਾਰਾ ਵੀ ਬਣਾਇਆ ਸੀ ਉਸ ਤੋਂ ਬਾਅਦ ਤੇ ਬਹੁਤ ਸਵਾਦ ਬਣਿਆ ਸੀ
ਹਾਂ ਹਾਂ
ਤੇ ਮੈਂ ਤੇ ਉਹ ਈਵਂ ਬਣਾਇਆ ਸੀ ਉਹਦੇ ਚ ਨਾ ਮਤਲਬ ਉਹ ਉਹ ਨਹੀਂੀ ਪੈਂਦਾ ਜਿਵੇਂ ਅਸੀਂ ਦੂਸਰੇ ਪਾਸਤੇ ਬਣਾਾਨਦੇ ਹ ਉਹਦੇ ਅੰਦਰ ਅਸੀਂ ਚੀਜ਼ ਪਾਉਂਦੇ ਹਾਂ ਸੋਸਿਸ ਪਾਉਂਦੇ ਹਾਂ ਉਹਦੇ ਅੰਦਰ ਕੁਛ ਸੋਸਿਸ ਨਹੀਂੀ ਪੈਂਨਆਂ ਘਰ ਦੀ ਉਹਦੇ ਨਾਲ ਹੀ ਬਣਦੀ ਦਾਇਨ ਤੇ ਮੈਂ ਨਾ ਤਦੇ ਨੋਰਮਲ ਪਾਸਤਾ ਸੂਜੀ ਵਾਲਾ ਪਾਸਤਾ ਮੰਗਵਾਆ ਸੀ ਮੈਂ ਮੈਂ ਉਹਨੂੰ ਬੋਇਲ ਕੀਤਾ ਤੇ ਮੈਂ ਟਮਾਟਰ ਲਿੱਤੇ ਹੋਰ ਗਾਰਲਿਕ ਲਿੱਤਾ ਔਰ ਲਾਲ ਮਿਰਚਾਂ ਹੁੰਦੀਆਂ ਨਾ ਉਹਨਾਂ ਨੂੰ ਸ ਕਰ ਲਿਆ ਥੋੜੇ ਜਿਹੇ ਬਟ ਟੜਜ਼
ਅੱਛਾ ਲਾਹ ਕਿਥੇ ਹੁੰਦੀ ਆ ਨਾ ਸੁੱਕੀਆਂ ਹੋਈ ਜਾਂਦੀਆਂ ਕਿ ਜਿਹੜੀਆਂ ਮਿਲਦੀਆਂ ਬ੍ਰੈਡ ਹੋਈਆਂ ਹੋਈ ਜਾਂਦੀਆਂ ਜਿਹੜੀ ਗ੍ਰੀਨ ਵਾਲੀਆਂ ਹੁੰਦੀਆਂ ਉਹ ਰੈਡ ਹੋ ਜਾਂਦੀ ਚਿਲੀ ਫਲੇਕਸ ਜਿਹੜੀਆਂ
ਬੜੀ ਹੁੰਦੀ ਹੈ ਨਾ ਰੈਡ ਕਲਰ ਦੀ
ਅੱਛਾ ਅੱਛਾ ਅੱਛਾ ਠੀਕ ਹੈ
ਉਹ ਵਾਲੀ ਉਹ ਜੋ ਸਬਜ਼ੀਆਂ ਚ ਪੈਂਦੀ ਹੈ ਤੇ ਇਹ ਤਿੰਨਾਂ ਨੂੰ ਸੋਟ ਸੌਟੇ ਕਰ ਲਿਆ ਬਟਰ ਵਿੱਚ
ਅੱਛਾ
ਮਤਲਬ ਤਵੇ ਤੇ ਸੋਟੇ ਕੀਤਾ ਸੀ ਮੈਂ ਤੇ
ਅੱਛਾ ਤੇ ਬਟਰ ਕਿੰਨਾ ਕਿੰਨਾ ਕੁ ਹੋਰ ਲੈ ਲਾ ਗੇ
ਬਟਰ ਮੈਂ ਮੈਂ ਬਹੁਤ ਅੱਧਾ ਚਮਚ ਲਿੱਤਾ ਸੀ ਬਹੁਤ ਘੱਟ ਹੀ ਲਿੱਤਾ ਸੀ ਉਹਦੇ ਅੰਦਰ ਮੈਂ
ਘਰ ਦਾ ਘਰ ਦਾ ਯੂਜ ਕਰ ਸਕਦੇ ਹਾਂ ਜਾਂ ਬਾਹਰ ਦਾ ਜਿਵੇਂ ਮਾਰਕੀਟ ਤੋਂ ਮਿਲਦਾ ਉਹ ਵਾਲਾ ਯੂਜ ਕਰਨਾ ਜ
ਕੋਈ ਵੀ ਯੂਜ ਕਰ ਸਕਦੇ ਹ ਹਾਂਜੀ ਹਾਂਜੀ ਕੋਈ ਵੀ ਯੂਜ ਕਰ ਸਕਦੇ ਆ ਮੈਂ ਤੇ ਬਾਹਾਰ ਵਾਲਾ ਯੂਜ ਕੀਤਾ ਕੀਤਾ ਸੀ ਫੇਰ ਉਸ ਤੋਂ ਬਾਅਦ ਉਹਨੂੰ ਅੱਛੇ ਨਾਲ ਸੋਟੇ ਕਰ ਲਿਆ ਉਹਨੂੰ ਅ ਥੋੜਾ ਬਲੈਕ ਹੋ ਗਿਆ ਨਾ ਤਿੰਨੂੰ ਫੇਰ ਉਸ ਤੋਂ ਬਾਅਦ ਉਹਦੇ ਜਦੋਂ ਟਮਾਟਰ ਦੀ ਉੱਤੇ ਵਾਲੀ ਉਹ ਨਹੀਂ ਹੁੰਦੀ ਰੈਡ ਰੈਡ ਉਹ ਆਪਣੇ ਆਪ ਨਿਕਲ ਜਾਂਦੀ ਹੈ ਲੇਅਰ ਉਹ ਆਪਣੇ ਆਪ ਨਿਕਲ ਗਈ ਸੀ ਉਹ ਫੇਿਰ ਮੈਂ ਮਿਕਸੀ ਚ ਨਾ ਉਹ ਤਿੰਨ ਚੀਜ਼ਾਂ ਨੂੰ ਪਾਇਆ ਔਰ ਉਹਦੇ ਅੰਦਰ ਔਰ ਗਾਰਲਿਕ ਪਾ ਲਿਆ ਉਹਦੇ ਅੰਦਰ ਇੱਕ ਚਮਚ ਬਟਰ ਇਵੇਂ ਹੀ ਪਾਇਆ ਮੈਲਟ ਕਰਕੇ ਨਹੀਂ ਇਵੇਂ
ਅੱਛਾ ਅੱਛਾ ਠੀਕ ਹੈ
ਫਿਰ ਉਸ ਤੋਂ ਬਾਅਦ ਉਹਦੇ ਅੰਦਰ ਥੋੜ੍ਹੀ ਜਿਹੀ ਟਮਾਟੋ ਕੈਚਅਪ ਪਾਈ ਸੀ ਐਰ ਉਹਦੇ ਅੰਦਰ ਨਮਕ ਮਿਰਚ ਮਸਾਲਾ ਔਰ ਪਾਸਤਾ ਮਸਾਲਾ ਜੋ ਆਉਂਦਾ ਹੈ ਉਹ ਸਭ ਕੁਛ ਪਾਤਾਾ ਮੈਂ ਉਹ ਫੇਿਰ ਉਹਨੂੰ ਗ੍ਰਾਇੰਡ ਕਰ ਲਿਆ ਅੱਛੇ ਨਾਲ
ਇੱਕ ਤੇ ਪਾਸਤਾ ਸੋਸ ਆਉਂਦੀ ਹੈ ਤੇ ਪਾਸਤਾ ਮਸਾਲਾ ਅਲੱਗ ਆਉਂਦਾ
ਹਾਂਜੀ ਉਹ ਪਾਸਤਾ ਮਸਾਲਾ ਵੀ ਆਉਂਦਾ ਹੈ ਤੇ ਮੈਂ ਤੇ ਉਹ ਪਾਸਤਾ ਮਸਾਲਾ ਹੀ ਲਿੱਤਾ ਤਾ ਸੀ ਪਾਸਤਾ ਮਸਾਲਾ ਪਾਤਾ ਸੀ ਉਹਦੇ ਅੰਦਰ ਥੋੜਾ ਵੀ ਜ਼ਿਆਦਾ ਨੀ ਪਾਇਆ ਸੀ ਕਿਉਂਕਿ ਫਿਰ ਬੱਚੇ ਸਪਾਈਸੀ ਨੀ ਖਾਂਦੇ ਨਾ।
ਹਾਂ ਉਹ ਤੇ ਹੈ ਹੀ ਹੈ।
ਫੇਰ ਮੈਂ ਉਹ ਪਾ ਕੇ ਉਹਨੂੰ ਗ੍ਰਾਇੰਡ ਕਰ ਲਿਆ। ਔਰ, ਓਦੇ ਅੰਦਰ ਫਿਰ ਅਲਗ ਤੋਂ ਜਦੋਂ ਮੇਰਾ ਪਾਸਤਾ ਬੋਇਲ ਹੋ ਗਿਆ ਓਦੇ ਅੰਦਰ ਮੈਂ ਕੜਾਈ ਵਿਚ ਫਿਰ ਤੋਂ ਮੈਂ ਬਟਰ ਪਾਈ ਕਿਉਂਕਿ ਮੈਂ ਸਭ ਕੁਛ ਬਟਰ ਬਟਰ ਚ ਬਣਾਇਆ ਸੀ।
ਹਾਂ-ਹਾਂ, ਆਹ ਫਿਰ ਉਹਦਾ ਟੇਸਟ ਵੀ ਅੱਛਾ ਆਦਾ ਬਟਰ ਦੇ ਨਾਲ ਹਾਂ।
ਉਸ ਦਿਨ ਉਹ ਵੀ ਇਵੇਂ ਹੀ ਤੜਕਾ ਲਗਾਇਆ ਸੀ ਉਹਦੇ ਅੰਦਰ ਬਟਰ ਪਾ ਕੇ ਪਾਸਤਾ ਪਾ ਕੇ ਕਾਲੀ ਮਿਰਚ
ਅੱਛਾ ਤੇ ਇਹਦੇ ਚ ਪਿਆ ਓਨੀਅਨ ਵਗੈਰਾ ਪਿਆਜ ਨੀ ਪੈਂਦਾ।
ਨਹੀਂ ਮੈਂ ਓਨੀਅਨ ਨਹੀਂ ਪਾਇਆ ਸੀ।
ਅੱਛਾ,
ਓਨੀਅਨ ਪਾ ਸਕਦੇ ਹਾਂ ਪਰ ਜੋ ਮੈਂ ਬਚਿਆ ਵਾਸਤੇ ਬਣਾਇਆ ਸੀ ਉਹ ਬਿਨਾਂ ਓਨੀਅਨ ਔਰ ਕੈ ਸਿਕਮ ਤੋਂ ਬਣਾਇਆ ਸੀ ਔਰ ਜੋ ਅਸੀਂ ਆਪਣੇ ਵਾਸਤੇ ਬਣਾਇਆ ਸੀ ਉਹਦੇ ਅੰਦਰ ਤੇ ਦੇਖ। ਖਿਆ ਹੀ ਸੀ ਤੁਸੀਂ ਮੈਂ ਪਾਈ ਗਈ ਸੀ।
ਹਾਂ-ਹਾਂ ਠੀਕ ਹੈ ਠੀਕ,
ਤੇ ਅਗਰ ਤੁਸੀਂ ਓਨੀਓ ਕ ਪਾਨੀ ਵੀ ਤੇ ਤੁਸੀਂ ਉਹ ਪਾ ਸਕਦੇ ਹੋ। ਉਹਦੇ ਚ ਜਦੋਂ ਤੁਸੀਂ ਉਹਨੂੰ ਪਾਸਤੇ ਨੂੰ ਕਰੋਗੇ ਨਾ ਸੋਟੇ ਕਾਲੀ ਮਿਰਚ ਚ ਔਰ ਬਟਰ ਵਿੱਚ,
ਅੱਛਾ ਪਹਿਲੇ ਉਹ ਹਾਂ ਪਹਿਲੇ ਉਹ ਪਾ ਲਓ ਸ਼ਿਮ ਅਹ ਸ਼ਿਮਲਾ ਮਿਰਚ ਦੇ ਪਿਆਜ ਪਾ ਕੇ ਥੋੜਾ ਉਹਨੂੰ ਕਰਲੋ ਠੀਕ ਹੈ ਭੁੰਨ ਲੋ ਥੋੜ੍ਹਾ ਜਿਹਾ ਹੂੰ,
ਰੱਖਿਆ ਸੀ। ਉਹਨੁੰ ਵੀ,
ਅੱਛਾ, ਆਹ ਵੀ ਥੋੜਾ ਜਿਵੇਂ ਟ੍ਰਾਂਸਪੇਰੈਂਟ ਜਿਹਾ ਹੋ ਜਾਵੇਗਾ ਪਿਆਜ ਹਾਂ ਠੀਕ ਹੈ ਠੀਕ ਹੈ।
ਕੋਈ ਐਕਸਟਰਾ ਕੋਈ ਸੋਸ ਨੀ ਪਾਈ ਸੀ ਕੁਛ ਨੀ ਪਾਇਆ ਸੀ।
ਅੱਛਾ,
ਬਸ ਉਹ ਫੇਰ ਉਸ ਤੋਂ ਬਾਅਦ ਉਹਦੀ ਮੈਂ ਟਮਾਟੋ ਵਾਲੀ ਸੋਸ ਬਣਾਈ ਸੀ ਨਾ। ਮਿਰਚ ਵਾਲੀ ਉਹਦੇ ਅੰਦਰ ਉਹ ਪਾਤੀ ਔਰ ਉਹਨੂੰ ਪੰਜ ਦਸ ਮਿੰਟ ਤੱਕ ਨਾ ਅੱਛੇ ਨਾਲ ਪਕਾਇਆ ਪਹਿਲੇ ਸੋਸ ਨੂੰ
ਅੱਛਾ।
ਫੇਰ ਉਹ ਸੋਸ ਨੂੰ ਉਹ ਪਾਸਤੇ ਚ ਪਾਤਾ।
ਅੱਛਾ ਪਹਿਲੇ ਉਹਨੂੰ ਉਹਦੇ ਚ ਉਹ ਉਹਨੂੰ ਅਲੱਗ ਕੜਾਈ ਵਿੱਚ ਤੁਸੀਂ ਉਹਨੂੰ ਪ
ਹਾਂਜੀ, ਹਾਂਜੀ, ਹਾਂਜੀ ਉਹਨੂੰ ਜ਼ਿਆਦਾ ਦੇਰ ਤੱਕ ਨਹੀਂ ਪਕਾਇਆ ਬਸ ਇੰਨਾ ਪਕਾਇਆ ਕਿ ਉਹ ਥੋੜ੍ਹੀ ਜਿਹੀ ਠੀਕ ਹੋ ਜਾਏ। ਔਰ ਫੇਰ ਅਗਰ ਅਹ ਤੁਹਾਡੀੇ ਥੀਕ ਨਹੀਂ ਅਗਰ ਤੁਹਾਡੀ ਉਹ ਮਿਕਸੀ 'ਚ ਹੀ ਥਿੱਕ ਹੋ ਗਈ ਹੈ, ਤੇ ਥੋੜ੍ਹੇ ਜਿਹੇ ਤੁਸੀਂ ਕਰੀਮ ਪਾ ਕੇ ਜਾਂ ਪਾਣੀ ਪਾ ਕੇ ਉਹਨੂੰ ਥੋੜ੍ਹਾ ਲਾਈਟ ਕਰਕੇ ਫਿਰ ਗੈਸ 'ਤੇ ਥਿੱਕ ਕਰਨਾ।
ਅੱਛਾ, ਅੱਛਾ ਠੀਕ ਹੈ।
ਹਾਂਜੀ। ਬਸ ਫੇਰ ਉਹਨੂੰ ਪਾਸਤੇ ਚ ਕਾਰ ਤਾ ਪਾਸਤੇ ਨਾਲ ਮਿਕਸ ਕਰ ਲਿਆ ਔਰ ਫੇਰ ਅਗਰ ਚੀਜ਼ ਵਗੈਰਾ ਖਾਣੀ ਏ ਤੇ ਉਹਦੇ ਉੱਤੇ ਚੀਜ਼ ਪਾਲੋੋ।
ਅੱਛਾ।
ਬਤ ਵਧੀਆ ਬਣ ਗਿਆ ਸੀ, ਉਹ ਵੀ ਟੇਸਟੀ ਸੀ ਮਤਲਬ ਬੱਚਿਆਂ ਵਾਸਤੇ ਬੌਤ ਹੈਲਦੀ ਓਪਸ਼ਨ ਏ
ਤੁਸੀਂ ਜਿਵੇਂ ਓਰਗੈਨੋ ਆਉਂਦਾ ਹੈ, ਚਿਲੀ ਫਲੇਕਸ
ਨਾ, ਨਾ ਉਹ ਨਹੀਂ ਪਾਇਆ ਕਿਉਂਕਿ ਮੈਂ ਉਹਦੇ ਜੋ ਚਟਨੀ ਬਣਾਈ ਸੀ ਨਾ, ਉਹਦੇ ਅੰਦਰ ਮੈਂ ਲਾਲ ਮਿਰਚ ਪਾਤੀ ਸੀ ਵੱਡੀ ਵਾਲੀ ਤੇ ਸਪਾਈਸੀ ਆਲਰੇਡੀ ਹੋ ਗਿਆ ਸੀ। ਤਾਂ ਕਰਕੇ
ਵੈਸੇ ਸਵਾਦ ਲੱਗਦਾ ਹੈ। ਔਰ ਗੇਨੋ ਰ ਪੀਜ਼ਾ ਮਿਕਸ ਵਗੈਰਾ ਜੋ ਸੋਸਿਸ ਆਉਂਦੀਆਂ ਹੈ, ਉਹ ਵੀ ਪਾ ਸਕਦੇ ਆਾਂ ਪਰ ਫਿਰ ਹੈਲਦੀ ਰਹੇਗਾ ਹੀ ਕਿ ਜਬ ਮੈਂ ਪਾਸਤਾ ਵੀ ਸੂਜੀ ਵਾਲਾ ਮੰਗਾਇਆ
ਹਾਂ, ਹਾਂ ਤੇ ਆਹੀ ਤੇ ਇਹਦੇ ਤੇ ਜਿਵੇਂ ਉਹ ਪਾ ਸਕਦੇ ਆ ਜਿਵੇਂ ਚੀਜ਼ ਆਉਂਦਾ ਮੋਸਰੇਲਾ ਚੀਜ਼
ਹਾਂਜੀ, ਹਾਂ ਉਹ ਵੀ ਪਾ ਸਕਦੇ ਆ ਹਾਂ, ਹਾਂ, ਹਾਂ ਪਾ ਸਕਦੇ ਅਸੀਂ ਆਪਣੇ ਚ ਤੇ ਪਾ ਸਕਦੇ ਹਾਂ
ਅੱਛਾ, ਅੱਛਾ ਠੀਕ ਆ
ਬਾਕੀ ਔਰ ਅਸੀਂ ਬੱਚਿਆਂ ਨੂੰ ਜੋ ਦੇ ਨਾ ਹੋ ਸੀੇ ਦੇ ਦਿਓ ਉਸ ਤੋਂ ਬਾਅਦ ਅਸੀਂ ਐਨੂੰ ਥੋੜਾ ਹੋਰ ਸਪਾਈਸੀ ਵੀ ਕਰ ਸਕਦੇ ਹ ਆਪਣੇ ਮਤ ਮਤਲਬ ਪੀਸ ਦੇ ਅਕੋਰਡਿੰਗ
ਹਮ, ਹਮ
ਅਸੀਂ ਇਹਦੇ ਚ ਕੋਈ ਸੋਸਿਸ ਵੀ ਨਹੀ ਪਾਈ ਅਗਰ ਸਾਨੂੰ ਥੋੜਾ ਫਿੱਕਾ ਲੱਗੇ ਤੇ ਅਸੀਂ ਆਪਣੇ ਹਿਸਾਬ ਨਾਲ
ਹਾਂ ਉਹ ਤੇ ਹੈ ਹੀ ਹੈ ਤੇ ਉਹ ਘਰ ਦੀ ਚੀਜ਼ ਬੰਨੀ ਹੋਏ ਨਾ ਪਤਾ ਹੁੰਦਾ ਅਸੀਂ ਕੀ ਕੀ ਪਾਇਆ ਇਹ ਤੇ ਫਰੈਸ਼ ਵੀ ਹੈਗੀ ਹੈ ਤੇ ਬੱਚਿਆਂ ਵਾਸਤੇ ਪਤਾ ਹੈ ਵੀ ਹਾਂ ਆਹ ਤਾਜ਼ੀ ਬਣਨੀ ਹੈ ਤੇ ਅਸੀਂ ਕੀ ਫਰੈਸ਼, ਚੀਜ਼ਾਂ ਪਾਈਏ ਫੈਸ਼ ਵੈਜੀਟੇਬਲਸ, ਪਾਈਆਂ ਨੇ, ਹੁਣ ਅਸੀਂ ਬਾਜ਼ਾਰ ਲਿਆਨੇ ਆ ਉਹਨਾਂ ਨੂੰ ਪਤਾ ਨੀ ਕਿੰਨੇ ਦਿਨ ਦੀ ਪੁਰਾਣੀ ਹੁੰਦੀਆਂ ਨੇ ਸਬਜ਼ੀਆਂ ਉਹ ਕੱਟ ਕੇ ਵਿੱਚ ਪਾ ਦਿੱਤੀਆਂ ਨੇ ਕੁਛ ਜਿਵੇਂ ਸਵੀਟ ਕੋਰਨ ਵਗੈਰਾ ਹੁੰਦੇ ਨੇ ਉਹ ਤੇ ਫਰੋਜਨ ਹੀ ਮਿਲਦਾ। ਦੇ ਨੇ, ਤੇ,
ਕੱਲ ਤੇ ਸਭ ਬੀਆਂ ਜੋ ਫਰੂ ਉਹ ਹੈਗੇ ਨੇ ਫਰੂਟ ਵੀ ਫਰੋਜਨ ਆਣ ਲੱਗ ਗਏ ਆ ਉਸ ਦਿਨ ਅਸੀਂ ਘਰ ਫਰੂਟ ਕਰੀਮ ਮੰਗਾਈ ਉਹ ਫਰੂਟ ਜੋ ਸੀ ਨਾ ਉਹ ਵੀ ਫਰੋਜਨ ਸੀ ਉਹਦਾ ਫਾਇਦਾ ਹੈਏ ਕਿ ਹੈਲਦੀ ਆਪਓਸ਼ਨ ਤਾਂ ਕੁਛ ਸਾਡੇ ਕੋਲ ਰਿਹਾ ਹੀ ਨਹੀਂ,
ਹਾਂਜੀ-ਹਾਂਜੀ,
ਤਾਂ ਕਰਕੇ ਫੇਰ ਮੈਂ ਤਾਂ-ਤਾਂ ਸਭ ਕੁਛ ਘਰ ਬਣਾਣ ਲੱਗ ਗਈ ਸੀ ਮੈਂ ਕਿਹਾ ਐਟਲੀਸਟ ਘਰ ਦਾ ਤੇ ਦੇਖੀਏ।
ਹਾਂ ਉਹ ਵੀ ਫੇਰ ਹੁੰਦਾ ਨਾ ਬੱਚਿਆਂ ਦੇ ਅਕੋਰਡਿੰਗ ਚ ਨ ਸਪਾਈਸੀ ਖਾਂਦਾ ਘੱਟ ਵੱਧ ਆਪਾਂ ਅਸੀਂ ਮੈਨੇਜ ਕਰਕੇ ਬਣਾਣਾ। ਆ ਵੀ ਬੱਚਾ ਇਦਾਂ ਦਾ ਖਾਂਦਾ ਹੈ ਕਿਉਂਕਿ ਉਹਨਾਂ ਨੇ ਤਾਂ ਆਪਣੇ ਹਿਸਾਬ ਬਣਾ ਦੇਣਾ ਜਿੱਥੋਂ, ਬਾਹਰੋਂ ਲਿਆਦੇ ਆ ਰੈਸਟੋਰੈਂਟ, ਹੋਇਆ,
ਹਾਂਜੀ ਉਹ ਤੇ ਹੈ ਹੀ ਬਾਹਰ ਦੇ ਘਰ ਤੇ ਸਾਨੂੰ ਪਤਾ ਵੀ ਨਹੀਂ ਨਾ ਉਹਨਾਂ ਨੇ ਕਿਵੇਂ ਬਣਾਇਆ ਕਿੰਨੇ ਟਾਈਮ ਤੋਂ ਬਣਾ। ਕੇ ਰੱਖਿਆ ਜਾ ਕੋਈ ਕੋਈ ਰੈਸਟੋਰੈਂਟ ਡਿਸ਼ ਤੇ ਦਸ-ਦਸ ਦਿਨ ਪਹਿਲੇ, ਬਣਾ ਲੈਂਦੇ ਆ ਸੋਸਿਸ ਵੀ ਆ ਲੋਕ ਪਹਿਲੇ ਬਣਾ ਲੈਂਦੇ ਆ ਔਰ ਫਿਰ ਉਹਨੂੰ ਹੀ ਵੀਹ ਤੀਹ-ਤੀਹ ਦਿਨਾਂ ਤੱਕ ਯੂਜ
ਹੂੰ ਉਹ ਇਕੱਠੇ ਕਾਫੀ ਜ਼ਿਆਦਾ, ਕੁਆਂਟਿਟੀਜ਼ ਬਣਾ ਲੈਂਦੇ ਨਾ, ਵੀ ਵਿਚਲੇ ਵੀ ਜਿਵੇਂ ਕ ਪਾਏਗਾ, ਉਵੇਂ ਕੱਢੀ ਤੇ ਮਾੜੀ ਜੀ ਗਰਮ ਕੀਤੀ ਤੇ ਉਹ ਵਿੱਚ ਪਾਸਤਾ ਪਾਓ।
ਹਾਂ ਇਵੇਂ ਹੀ ਹੁੰਦਾ ਤੇ ਉਹੀ ਫੇਰ ਇਸ ਤੋਂ ਵਧੀਆ, ਤੇ ਘਰ ਬਣਾ ਕੇ ਰੱਖ ਲਓ ਔਰ ਘਰ, ਤੁਸੀਂ ਸਮਾਨ ਵੀ ਮੰਗਓਗੇ ਅਗਰ, ਚੀਜ਼ ਮੰਗਓਗੇ ਬਟਰ ਮੰਗਓਗੇ ਤੁਸੀਂ ਇੱਕ ਵਾਰੀ ਮੰਗਵਾਓਗੇ ਔਰ ਉਹ ਕਾਫੀ ਟਾਈਮ ਤੱਕ ਚੱਲ ਜਾਂਦਾ ਹੈ।
ਉਹ ਤਾਂ ਹੈ ਹੀ ਐ।
ਫੇਰ ਉੱਥੇ ਤੁਸੀਂ ਜਾਓਗੇ ਪੰਜ ਸੌ ਛੇ ਸੌ ਦਾ ਖਾ ਕੇ ਤੇ ਆ ਜਾਓਗੇ। ਪਰ ਕੁਛ ਵੀ ਫਾਇਦਾ ਨਹੀਂ ਉਹਦਾ ਨਾ ਤੇ ਤੁਹਾਡਾ ਪੇਟ ਸਹੀ ਤਰ੍ਹਾਂ ਭਰ ਪਾਦਾ ਐ। ਇੱਕ ਚੀਜ਼ ਨਾਲ ਨਹੀਂ ਭਰਦਾ, ਪੇਟ,
ਹਾਂਜੀ-ਹਾਂਜੀ ਉਹ ਤੇ ਹੈ, ਹੋਰ ਘਰ ਸਭ ਠੀਕ ਨੇ ਤੁਹਾਡੇ?
ਹਾਂਜੀ ਬਸ ਵਧੀਆ, ਵਧੀਆ ਮੈਂ ਕਿਹਾ ਬਹੁਤ-ਬਹੁਤ, ਦਿਨਾਂ ਬਾਅਦ, ਫੋਨ ਕੀਤਾ ਤੁਸੀਂ ਅੱਜ ਮੈਂ ਤੁਹਾਨੂੰ ਯਾਦ ਕਰ ਰਹੀ ਸੀ।
ਅੱਛਾ-ਅੱਛਾ, ਚਲੋ ਮੈਂ ਉਹਨੂੰ ਬਣਾ ਕੇ ਵੇਖਾਂਗੀ ਹਾਂ ਮੈਂ ਬਣਾ ਕੇ ਵੇਖਾਂਗੀ ਬੱਚੇ ਕਹਿੰਦੀ। ਇਹ ਨੇ ਕਹਿੰਦੇ ਬਣਾ ਤੇ ਮੈਂ ਮੰਗਵਾ। ਹੁਣ ਤੇ ਬਣਾਣੀ ਆ ਵੇਖਣੀ ਆ ਤੇ ਕਿੱਦਾਂ ਦਾ ਬਣਦਾ ਮੇਰੇ ਕੋਲ
ਸੀਂ ਕਰਨਾ ਫੋਨ ਤੁਸੀਂ ਦੁਬਾਰਾ ਹਨਾ ਠੀਕ ਚਲ ਔ, ਹਾਂਜੀ, ਬਿਲਕੁਲ ਬਿਲ
ਹਾਂਜੀ ਓਕੇ ਸਤਿ ਸ੍ਰੀ ਅਕਾਲ,